ਸ਼ੁਕਰ ਐ ਤੇ, ਹੈਲੋ। ਹੈਲੋ, ਹਾਂਜੀ ਵਾਜ਼ ਆ ਰਹੀ ਏ ਹੈਲੋ। ਆ ਰਹੀ ਏ ਨਾ ਆਵਾਜ਼।
ਹਾਂਜੀ, ਹਾਂਜੀ ਹੁਣ ਆ ਰਹੀ ਏ।
ਸ਼ੁਕਰ ਐ ਤੂੰ ਚੱਕ ਲਿਆ ਮੈਂ ਕਿਹਾ ਕਿੱਧਰੇ ਗਈ ਨਾ ਹੋਏ ਕਿਧਰੇ ਤੇ ਮੈਂ ਕਰ ਦਿੱਤਾ ਹੋਰ ਸਿਆਪਾਂ, ਹੋਰ ਸੁਣਾਅ।
ਹੋਰ ਵਧੀਆ, ਹੋਰ।
ਕੀ ਕਰ ਰਹੀ ਸੀ?
ਮੈਂ ਕੁਛ ਨੀ ਫੋਨ ਹੀ ਦੇਖਦੀ ਪਈ ਸੀ।
ਅੱਛਾ, ਅੱਛਾ ਹੋਰ ਆ ਗਿਆ, ਆ ਗਿਆ ਸੀ ੳਹਦਾ ਫੋਨ।
ਕੀ ਦਾ
ਮਾਸੀ ਦਾ, ਮਾਸੀ ਦਾ। ਅੱਛਾ, ਹੋਗੀ ਗੱਲ।
ਹੋਰ
ਅੱਛਾ, ਅੱਛਾ ਤੇ ਉਹਦਾ ਵੀ ਫੋਨ ਆਇਆ ਵੇ। ਉਹ ਕੀ ਕਹਿੰਦੇ ਨੇ, ਜਿਹੜੀ ਵੱਡੇ ਵਾਲੀ ਹੈਡ ਹੈਗੀ ਏ।
ਨਹੀਂ, ਨਹੀਂ ਉਹਨਾਂ ਦਾ ਨਹੀਂ ਆਇਆ ਮੈਨੂੰ।
ਨਹੀਂ ਆਇਆ ਅੱਜ, ਅੱਛਾ। ਹੂੰ, ਹੋਰ। ਕੀ ਕਰ ਰਹੀ ਸੀ, ਲਗਾ ਆਈ ਏ ਕਲਾਸ। ਸਵੇਰੇ ਹੀ ਲਾ ਆਈ ਸੀ। ਹੂੰ ਕਿੱਥੋਂ ਤੱਕ ਕੀ ਸਿਖਾ ਰਹੇ ਨੇ ਹੁਣ ਇਸ ਟਾਈਮ ਉਹ।
ਇਹੀ ਆ ਜਿੱਦਾਂ ਆਇਲਟ ਚ ਸਿਖਾਂਦੇ ਓਦਾਂ ਹੀ ਸਿਖਾ ਰਹੇ ਆ ਮੈਨੂੰ ਵੀ।
ਅੱਛਾ। ਹੋਰ ਸੁਣਾ।
ਹੋਰ ਵਧੀਆ ਤੁਹਾਡੀਆਂ ਕਿੰਨੀਆਂ ਕੋਲਾਂ ਹੋ ਗਈਆਂ।
ਮੇਰੀਆਂ ਹੋ ਗਈਆਂ ਨੇ ਅਹ ਸੈਵਨਟੀਨ, ਏਟੀਨ ਦੇ ਕਰੀਬ ਸ਼ਾਇਦ ਸੈਵਨ
ਅੱਛਾ, ਅੱਛਾ ਕੱਲ ਤੱਕ ਹੋ ਜਾਣੀਆਂ। ਫਿਰ ਤੁਹਾਡੀਆਂ।
ਹੋ ਜਾਏਗੀ ਉਮੀਦ ਤੇ ਆ ਕੱਲ ਦਾ ਟਾਈਮ ਈ ਤੇ ਦੇਖਣਾ ਕਿੰਨਾ ਓ ਹੈਗਾ ਏ। ਸੰਡੇ ਫਿਰ ਮੈਂ ਸੰਡੇ ਨੂੰ ਵੈਸੇ ਹੀ ਨੀ ਫ੍ਰੀ ਹੁੰਦੀ।
ਓ ਨਾਲ ਨੀ ਕਰਦੇ ਤੁਸੀਂ ਲਵਲੀਨ ਨਾਲ।
ਹਾਂ ਉਹਨੂੰ ਨੀ ਮੈਂ ਕੀਤੀ ਸੱਚ। ਅੱਛਾ ਮੈਨੂੰ ਪਤਾ ਹੀ ਨੀ ਸੀ ਓਦਾ।
ਉਹਨੇ ਵੀ ਤਾਂ ਤੁਹਾਨੂੰ ਕੀਤੀ ਸੀਗੀ।
ਹਾਂ, ਉਹਨੇ ਕੀਤੀ ਸੀ ਆਹੋ ਤੇ ਕੀ, ਕੀ ਕਹਿੰਦੇ ਨੇ।
ਨਹੀਂ ਕੰਪਲੀਟ
ਅੱਛਾ, ਉਹਦਾ ਅਗਲਾ ਹੋ ਗਿਆ ਸ਼ੁਰੂ।
ਪਤਾ ਨਹੀਂ ਉਹਦਾ ਹੋਇਆ ਕਿ ਨਹੀਂ।
ਅੱਛਾ, ਪਤਾ ਹੀ ਨਹੀਂ ਓਦਾਂ ਤੈਨੂੰ ਕੋਲ ਨਹੀਂ ਆਇਆ ਕੋਈ।
ਨਾ ਮੈਨੂੰ ਫੋਨ ਹੀ ਨੀ ਕੀਤਾ ਉਹਨੇ।
ਅੱਛਾ।
ਹੂੰ।
ਹੂੰ ਉਹੀ ਵਿਚਾਰੀ ਬੀਜੀ ਬੀਜੀ ਜਿਆਦਾ ਲੱਗਦੀ ਪਈ ਸੀ ਮੈਨੂੰ ਤੇ।
ਆਹੋ ਉੱਥੇ ਜਾਂਦੀ ਆ ਨਾ ਉਹ ਕੋਰਸ ਕਰਨ ਉਹ ਵੀ ਮੇਕਅਪ ਦਾ।
ਅੱਛਾ, ਅੱਛਾ।
ਉਹ ਕਹਿੰਦੀ ਕਿ ਮੈਨੂੰ ਦੋ ਮਹੀਨੇ ਦੀ ਛੁੱਟੀਆਂ ਪਈਦੀਆਂ ਐ ਤੇ ਮੈਂ ਕੁਛ ਕਰ ਹੀ ਲਵਾਂ। ਇੱਥੇ ਔਫਰ ਲੱਗੀ ਦਿਸ ਇਹ ਨਾ ਡਿੱਬਾ ਲਿਆ ਤੇ ਤਿੰਨ ਹਜ਼ਾਰ ਦਾ ਸਾਰਾ ਕੁੱਛ ਸਿੱਖੋ ਬੇਸਿਕ
ਅੱਛਾ ਅੱਛਾ
ਤਿੰਨ ਹਜ਼ਾਰ ਚ ਨੇਲਸ ਵੀ ਆ ਜਾਂਦੇ ਮੇਕਅੱਪ ਵੀ ਹੇਅਰ ਸਟਾਈਲ ਵੀ ਹੇਅਰ ਕਟਿੰਗ ਫੇਸ਼ੀਅਲ ਥਰੈਡਿੰਗ ਵੈਕਸਿੰਗ ਸਾਰਾ ਕੁੱਛ ਹਮ
ਹਮ ਤਿੰਨ ਚਾਰ ਚ ਕੀ ਮਾੜਾ ਹੈ।
ਹ ਪਰ ਸਾਰਾ ਕੁਛ ਬੇਸਿਕ ਹੁੰਦਾ,
ਅੱਛਾ ਬੇਸਿਕ ਹੁੰਦਾ ਸਾਰਾ ਕੁੱਛ ਹਮ ਬੱਸ ਉਹੀ ਨਾ ਫਿਰ ਰੇਟ ਦੇ ਹਿਸਾਬ ਸੀ ਰੇ ਸਾਰਾ ਕੁੱਛ ਹੀ ਜਿੱਦਾਂ ਲੱਗਿਆ
ਉਹੀ ਤੇ ਹੈ ਹੋਰ ਰੱਖੜੀ ਤੇ ਆਨਾ ਉਹਨੇ ਨਾਂ ਹਨਾ
ਹਾਂਜੀ
ਤੇ ਰੱਖੜੀ ਤੇ ਆਏਂਗੀ ਇੱਧਰ ਹਮ ਤੇ ਜਾਂਦੀ ਏ ਤੂੰ ਉਦੇ ਵਾਲੀ ਸ਼ੋਪ ਦੀ ਜਨਤਾ ਵਾਲਿਆਂ ਦੀ,
ਨਹੀਂ ਉੱਥੇ ਨੀ ਜਾਂਦੀ
ਅਗੱਰ ਮੈਂ ਕੁੱਛ ਮੰਗਵਾਨਾ ਹੈਏਗਾ ਲ ਐ ਆਏਂਗੀ
ਹੋਰ ਲੇ ਆਉਂਗੀ ਮੈਂ
ਚੱਲ ਮੈਂ ਦੇਖਾਂਗੀ ਫਿਰ ਮੈਂ ਤੁਹਾਨੂੰ ਦੱਸਾਂਗੀ ਹੈਂ।
ਠੀਕ ਹੈ।
ਬਾਕੀ ਉਹਨਾਂ ਦੇ ਰੇਟ ਵੀ ਬੜੇ ਬਿਲਕੁੱਲ ਜੈਨੂਅਨ ਨੇ ਬਿਲਕੁੱਲ ਲਾਈਟ ਨੇ, ਕੋਈ ਨੀ ਹਾਈ ਹੈ ਹੀ ਨਹੀਂ ਬਿਲਕੁਲ ਵੀ ਰੇਟ ਉਹਨਾਂ ਦੇ
ਜੰਨਤਾ ਵਾਲਿਆਂ ਦੇਖ ਦੇਖਣਾ ਪੈਣਾ ਪੁੱਛਣਾ ਪੈਣਾ ਕਿੱਧਰੀ ਸਾਈਡ ਆ ਜਾਂ ਪੀਰ ਮੱਦੀ ਸ਼ਾਹੀ ਸਾਈਡ ਨਾ ਹੋਵੇ ਮੈਨੂੰ ਇਹ ਲੱਗਦਾ ਕਿ
ਅੱਛਾ ਅੱਛਾ ਹਮ ਇਹ ਕੀ ਕਰਦੀ ਪਈ ਬੋਲਦੀ ਪਈ ਵੀ ਇਹ ਕੀ ਬੋਲਦੀ ਪਈ
ਸੀ ਫੋਨ
ਅੱਛਾ
ਅੱਛਾ ਉਹ ਮਨਪ੍ਰੀਤ ਦੀਦੀ ਦਾ
ਅੱਛਾ ਅੱਛਾ ਅੱਛਾ
ਉਹ ਕਹਿੰਦਾ ਮਿਲਦਾ ਨੀ ਪਿਆ,
ਹਾਂ ਮਿਲਦਾ ਕਿੱਥੇ ਫਿਰ ਤੇਰਾ ਤੇ ਕਿੰਨੀ ਮੁਸ਼ਕਿਲ ਮਿਲਦੇ ਤੇਰਾ ਤੇ ਮਿਲਦਾ ਹੀ ਨਹੀਂ ਤੇਰਾ ਕੱਲ ਦਾ ਹੀ ਨਹੀਂ ਮਿਲਦਾ ਪਿਆ ਇੱਕੋ ਵਾਰੀ
ਉਹ ਮੈਨੂੰ ਫੋਨ ਵੀ ਆਈ ਜਾਂਦੇ ਪਏ ਨਾ ਉਹ ਫਿਰ ਬਿਜੀ ਸ਼ੋਅ ਹੁੰਦਾ ਪਿਆ ਉਹਦੇ ਨਾਲ
ਤੇਰੇ ਤੇ
ਹਮ ਕਦੀ ਨਿੱਤ ਮਾਸੀ ਦਾ ਆਂਦਾ ਕਦੀ ਉਹ ਕਰੀ ਜਾਂਦਾ ਹੈ ਮਨਪ੍ਰੀਤ ਦੀਦੀ
ਹਮ ਹਮ ਹਮ ਹਮ
ਪ੍ਰੀਤ ਮਾਮੀ ਦਾ ਲੱਗਿਆ ਨੀ
ਹੋ ਗਿਆ ਹੋ ਗਿਆ
ਹੋ ਗਿਆ
ਹਾਂ ਹੋ ਗਿਆ
ਬਰੋ ਕਹਿ ਰਹੇ ਸੀ ਹਰੀ ਮਾਮਾ ਤੋਂ ਕੀਤਾ ਉਹਨਾਂ ਨੇ
ਨਹੀਂ ਮੈਨੂੰ ਤੇ ਨਹੀਂ ਐਸਾ ਕੁੱਛ ਕਿਹਾ ਮੇਰੀ ਗੱਲ ਹੋਈ ਹੈ ਉਹ ਕਹਿੰਦੀ ਮੈਂ ਉਹ ਛੱਡਣ ਜਾ ਰਹੀ ਆ ਉਹਨੂੰ ਟਿਊਸ਼ਨ ਤੇ ਆ ਕੇ ਕਰਨੀ ਆ। ਕਹਿੰਦੀ ਹੋ ਗਿਆ ਸ਼ੁਰੂ ਹਾਂ, ਹਾਂ ਉਹਦੇ ਨਾਲ ਹੋਈ ਏ। ਮਾਸੀ ਤੇਰੀ ਮਾਸੀ ਨਾਲ
ਠੀਕ ਹੈ ਠੀਕ ਹੈ।
ਹਾਂ, ਬਾਕੀ ਕਰਾਂਗੀ ਮੇਰੀ ਹੋਣੀ ਏ, ਕਿਹੜਾ ਮੈਸੇਜ।
ਉਹ ਮੈਂ ਕੀਤਾ ਉਹਨਾਂ ਨੇ ਜਵਾਬ ਨੀ ਦਿੱਤਾ ਉਹ ਬਿਜੀ ਹੋਣੇ ਹਜੇ।
ਕੌਣ?
ਅਵਨੀਤ ਮਾਸੀ।
ਅੱਛਾ-ਅੱਛਾ ਤੇਰਾ ਹੋ ਗਿਆ ਨਵਾ ਸ਼ੁਰੂ ਟਾਸਕ।
ਨਹੀਂ ਉਹ ਹਜੇ ਸ਼ੁਰੂ ਕਹਿੰਦੇ ਮੈਨੂੰ ਤਾਂ ਉੱਨੀ ਤਰੀਕ ਦਾ ਦਿੱਤੇ ਦਾ ਹਜੇ ਤੱਕ ਆਉਂਦਾ ਨੀ ਪਿਆ ਮੇਰੇ 'ਚ।
ਅੱਛਾ ਆਂਦਾ ਨੀ ਪਿਆ ਤੇਰੇ ਚ।
ਪਤਾ ਨੀ ਕੋਈ ਪਿੱਛੇ ਉਹਦੀ ਫੋਲਟ ਹੋਏਦਾ।
ਬੰ ਬੰਦੇ ਤੇ ਕਿੰਨੇ ਵਿੱਚ ਖੜੇ ਪਏ ਨੇ ਨਾ ਹੁਣ।
ਹੂੰ
ਹੂੰ
ਤੇ ਹੁਣ ਕਹਿੰਦੇ ਕਿ ਦੋ ਦਿਨ ਰੁਕ ਜਾ ਕੀ ਪਤਾ ਆ ਈ ਜਾਵੇ।
ਅੱਛਾ, ਹੂੰ ਆਪ ਉਹ ਕਰਦੀ ਤੇ ਨਾ।
ਹੂੰ
ਉਹਨਾਂ ਨੂੰ ਆ ਗਿਆ ਹੈ ਗੁੜੀਆਂ ਮਾਸੀ ਨੂੰ।
ਆ ਗਿਆ ਉਹਨੂੰ!
ਹੋਰ ਉਹਨਾਂ ਨੇ ਟੈਸਟ ਵੀ ਕਲੀਅਰ ਕਰਤਾ। ਉਹਨਾਂ ਨੇ ਕਰਵਾਇਆ ਨਾ ਮਾਸੀ ਨੇ ਹੀ ਕਲੀਅਰ ਕਰਵਾਇਆ।
ਅੱਛਾ ਜੀ।
ਉਹ ਤਾਂ ਹੀ ਮੈਨੂੰ ਕੱਲ ਫੋਨ ਆਇਆ ਸੀ ਕਹਿੰਦੇ ਤੈਨੂੰ ਨੀ ਆਇਆ ਟਾਸਕ ਮੈਂ ਕਿਹਾ ਨਹੀਂ।
ਅੱਛਾ ਜਿੱਦਣ ਆਈ ਸੀ ਕੋਲ ਉਹਨਾਂ ਦੀ, ਅੱਛਾ।
ਉਹ ਤਾਂ ਕਰਦੇ ਹੀ ਰਹਿੰਦੇ ਮੈਨੂੰ ਆਇਆ ਨੀ ਤੈਨੂੰ ਟਾਸਕ ਪਾਸ ਪੁੱਛਦੇ ਹੀ ਰਹਿੰਦੇ ਆ।
ਅੱਛਾ-ਅੱਛਾ ਹੂੰ। ਉਹਨਾਂ ਦਾ ਹੀ ਫੋਨ ਆ ਰਹੀ ਉਹ ਨੂੰ ਹੀ ਕਰਾਂਗੀ ਮੈਂ, ਵਿੱਚ। ਜਿਹਦੀ ਗੱਲ ਕਰ ਰਹੀ ਆ ਨਾ।
ਅੱਛਾ।
ਉਹਨਾਂ ਦਾ ਹੀ ਕੋਲ ਆ ਰਿਹਾ ਵਿੱਚ ਮੈਂ ਕਿਹਾ।
ਹੂੰ
ਹਾਂ। ਤੇ ਉਹ ਵੀ ਗਏ ਨੇ ਨਾ ਬੱਚਿਆਂ ਨੂੰ ਕਹਿੰਦੇ ਸੀ ਮੈਂ ਛੱਡ ਕੇ ਆਵਾਂਗੀ। ਟਿਊਸ਼ਨ। ਹਾਂ ਫਿਰ ਉਸ ਤੋਂ ਬਾਅਦ ਕਹਿੰਦੀ ਵੀ ਸੀ। ਰੌੜਕ ਰੌੜਕ ਤੇ ਹੋ ਹੀ ਜਾਏਗੀਆਂ।
ਹੂੰ
ਖਿੱਚ-ਖਿੱਚ ਕੇ ਰੁੜਕ ਰੁੜ ਕੇ ਹੋ ਜਾਂਦਾ ਹੈ ਹੋਰ। ਦੋ ਤੇ ਏਦਾਂ ਹੀ ਚਲੀ ਗਈਆਂ ਸਮਝ ਹੀ ਨਹੀਂ ਆ ਰਹੀ ਸੀ ਮੈਨੂੰ, ਦੋ ਤੇ ਏਦਾਂ ਹੀ ਚਲ ਗਈਆਂ ਨੇ। ਉਹ ਕਿਤੇ ਕਹਿੰਦੀ ਮੈਂ ਸਾਇਲੈਂਟ ਕਰਕੇ ਸੋਣ ਲੱਗੀ ਆ। ਹੂੰ ਫਲਾਈਟ ਮੋਡ ਤੇ ਕਰਕੇ।
ਨੀਤੂ ਮਾਸੀ।
ਅੱਛਾ ਏ ਨਾ।
ਉਹਦਾ ਮੈਸੇਜ ਆ ਰਿਹਾ ਕਹਿੰਦੀ ਕਰੋ ਹੁਣ ਮੈਂ ਕਿਵੇਂ ਕਰਾਂ ਪਹਿਲਾਂ ਹੋ ਜੇ ਨਾ ਇੱਧਰ ਕੰਪਲੀਟ ਫਿਰ। ਕਰਾਂਗੇ ਹੋਰ ਸੁਣਾਓ?
ਬਹੁਤ ਵਧੀਆ।
ਹਮ ਦੁਪਹਿਰੇ ਕੀ ਬਣਾਇਆ ਸੀ ਤੁਸੀਂ?
ਕੀ ਹੈ।
ਖਾ ਲੈਂਦੇ ਹੋ?
ਹੋਰ ਖਾ ਲੈਂਦੇ ਇਸ ਵਾਰ ਨਮਕ ਜਿਆਦਾ ਪਾ ਤਾ ਇਹਨਾਂ ਨੂੰ।
ਅੱਛਾ। ਹਮ। ਆ ਜਾਏਗਾ ਹੁਣੇ ਉਹ ਬਸ ਹੁਣੇ ਟਿਊਸ਼ਨ ਤੋਂ ਆਏ ਨੀ ਮੈਗੀਆਂ ਬਣਾ ਕੇ। ਕੇ ਖਾਧੀਆਂ ਦੋਨਾਂ ਨੇ। ਉਈ ਤੇ ਕਹਿ ਰਿਹੀ ਫਿਰ ਦੁਪਹਿਰ ਦਾ ਹੱਟੇ ਨੀ ਹਜ ਦੁਪਹਿਰ ਦੀ ਹੋਸ਼ ਨੀ ਆਈ ਹੈ। ਰਾਤ ਦਾ ਟਾਈਮ ਆ ਗਿਆ ਈ ਬਣਾਣ ਦਾ। ਪਤਾ ਹੀ ਨਹੀਂ ਲਗਦਾ ਪਿਆ ਸੱਚੀ ਕਹਿ ਰਹੀ।
ਹਮ
ਪਤਾ ਹੀ ਨਹੀਂ ਕਿਥੇ ਮੇਰਾ ਟਾਈਮ ਸਚੀ ਹੂ। ਬਾਰ- ਬਾਰ ਮੈਸੇਜ ਆਏ ਜਾ ਰਹੇ ਮੈ ਹੁਣ ਕਿਵੇਂ ਕਹਾਂ। ਹੋਰ ਤੂੰ ਸੁਣਾ?
ਹੋਰ ਵਧੀਆ। ਇਹ ਵੀ ਨੇਲਸ ਦਾ ਲੈ ਕੇ ਆਈ ਸੀ ਸਮਾਨ ਥੋੜਾ ਜਿਹਾ।
ਅੱਛਾ ਲੈਕੇ ਆਈ ਏ?
ਉਹ ਤੇ ਡਿਜ਼ਾਇਨ ਬਣਾਉਣ ਲਈ ਪ੍ਰੈਕਟਿਸ ਕਰਨ ਲਈ।
ਅੱਛਾ- ਅੱਛਾ- ਅੱਛਾ ਹੂ।
ਮੇਰੀ ਫਰੈਡ ਲੈ ਕੇ ਆਈ ਨਾ ਕਿਨਾ ਹੀ ਸਮਾਨ ਪੂਰਾ ਹੀ ਨੇਲਜ ਦਾ ਜਿੱਦਾਂ ਰਾਜ ਉਹ ਨਹੀਂ ਲੈ ਕੇ ਆਈ ਸੀਗੀ। ਓਦਾਂ ਹੀ ਉਹ ਲੈ ਕੇ ਆਈ ਆਈ ਲੁਧਿਆਣੇ ਤੋ।
ਲੁਧਿਆਣੇ ਦੀ ਇਕ ਸ਼ੋਪ ਹੈਗੀ ਮੈਂ ਤੈਨੂੰ ਆਈ ਡੀ ਸੈਡ ਕਰਾਂਗੀ।
ਤੂੰ ਉਹ ਮੰਮੀ ਦੇ ਫੋਨ 'ਚ ਕਰ ਦੀ ਉਹ ਇੰਸਟਾ ਮੇਰੇ 'ਚ ਹੈ ਨਹੀ ਨਾ।
ਅੱਛਾ ਇੰਸਟਾ ਤੇਰੇ 'ਚ ਨੀ ਮੈ ਤੈਨੂੰ ਕਰਾਗੀ ਆਈ ਡੀ ਉਹ ਬੜੀ ਅਛੀ ਆ ਲੇਡੀਜ਼। ਉਹ ਬੜੀ ਹਰ ਚੀਜ ਹੈਗੀ ਆ ਮੈਂ ਕਹਿਦੀ ਹਾਂ ਇਕ ਤੋਂ ਇਕ।
ਸਸਤਾ ਹੈ ਉਹ?
ਹਾਂ ਹੋਲਸੇਲ ਹੈ। ਹੋਲਸੇਲ ਦੀ ਸ਼ੋਪ ਹੈ। ਉਹ-
ਤੇ ਔਨਲਾਈਨ ਵੀ ਭੇਜ ਦਿੰਦਾ ਸਮਾਨ।
ਹਾਂ- ਹਾਂ ਔਨਲਾਈਨ ਵੀ ਹੋ ਜਾਏਗਾ।
ਠੀਕ ਹੈ। ਠੀਕ ਹੈ।
ਸਰਦਾਰ ਹੈਗੇ ਨੇ ਉਦਾਂ ਉਹ
ਮੈਨੂੰ ਬਸ ਨੇਲਸ ਦਾ ਬੋਕਸ ਚਾਹੀਦਾ ਆ ਪ੍ਰੈਕਟਿਸ ਕਰਨ ਲਈ
ਅੱਛਾ ਅੱਛਾ ਬਾਕਸ ਆਉਦਾ ਅਲਗ- ਅਲਗ- ਸਾਈਜ਼ ਹੁੰਦੇ ਨੇ ਸਾਰੇ ਉਦੇ ਵਿਚ ਵੀ ਅਛਾ ਹੂ।
ਮੈਂ ਇਥੋਂ ਪੁੱਛ ਕੇ ਆਈ ਛੋਟਾ ਬੋਕਸ ਚਾਰ- ਚਾਰ ਹਜ਼ਾਰ ਦੋ ਸੋ ਦਾ।
ਹੂ- ਬਾਹਰ ਤੋਲੀਆਂ ਟੰਗਿਆ ਨੀ ਹੋਇਆ ਸੀ ਤੇ ਨਿਕਾਲ ਲੈਦਾ ਨਾ ਅਲਮਾਰੀ ਵਿਚੋ? ਇਹ ਕਿਹੜੇ ਹੱਥ ਸਾਫ਼ ਕੀਤੇ ਨੇ।
ਹੂੰ - ਉਥੋਂ ਪੁਛ ਲਈ ਜਿਥੋਂ ਮੈ ਆਈ ਡੀ ਸੈਂਡ ਕਰਾਂਗੀ ਇਕ ਵਾਰੀ।
ਠੀਕ ਹੈ। ਠੀਕ ਹੈ।
ਹੂੰ ਹੋਰ-
ਬਹੁਤ ਵਧੀਆ-
ਉਹ ਕੀ ਕਰਦੀ ਪਈ- ਉਹ ਕੀ ਕਰ ਰਹੀ ਹੈ। ਮੰਮੀ
ਰੀਲਾ ਦੇਖਦੇ ਪਏ।
ਰੇਲਾਂ ਦੇਖਦੇ ਹੋਏ ਗ।
ਹਜੇ ਬਿਜੀ ਹੋਣਾ ਇਹਨੇ ਵੀ
ਇਹਨਾ ਨੇ ਮੈਨੂੰ ਫੜਾ ਦੇਣਾ ਫੋਨ
ਹਾਂ ਉਹੀ ਤੇ ਇਹ ਤੇ ਚਲ ਹੈਗਾ ਪਰ ਸਾਡਾ ਤੇ ਕੋਈ ਹੈ ਨੀ ਨਾ
ਹਮ
ਹੂੰ ਹੋਰ-
ਤੇ ਇੱਕਮ ਨੀ
ਨਾ-ਨਾ ਇਹਨਾਂ ਨੇ ਕਿੱਥੇ ਕਰਨਾ ਐਹ ਨੀ ਕਰਨ ਗੇ ਐਹ ਮੈਂ ਕਰਨੀੇ ਆਂ ਤਾਂ ਵੀ ਆਪਣੀ ਟੰਗ ਅੜਾਈ ਜਾ ਰਹੇ ਨੇ
ਯੇ ਕਰ ਵੋ ਕਰ ਹੁੰ ਹੋਰ
ਚਲੋ ਠੀਕ ਹੈ ਫਿਰ।
ਠੀਕ-ਠੀਕ ਹੈ।